ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ?
ਵਧੀਆ ਤੁਸੀਂ ਸੁਣਾਓ।
ਵਧੀਆ ਜੀ ਵਧੀਆ। ਹੋਰ ਕੀ ਕਰਦੇ ਪਏ ਹੋ? ਨਹੀਂ-ਨਹੀਂ ਬੱਚੇ ਨਹੀਂ ਆਏ ਹਲੇ।
ਅੱਛਾ ਬਸ ਫ੍ਰੀ ਬੈਠੇ ਹੋਏ ਆ।
ਹਾਂਜੀ ਹੋਰ ਸੁਣਾਓ।
ਹੋਰ ਵਧੀਆ ਬਸ ਬੈਠੇ ਆ। ਖਾਣਾ ਪਾਣਾ ਖਾ ਕੇ ਕੰਮ-ਕੁਮ ਕਰ ਮੈਂ ਕਿਆ ਹੁਣ ਆਰਾਮ ਨਾਲ ਪਵਾਂਗੇ ਸ਼ਾਮ ਨੂੰ। ਉੱਠਾਂਗੇ ਨਾਲ ਪੰਜ ਛੇ ਵਜੇ ਗਰਮੀ ਇੰਨੀ ਆ ਬੜੀ ਬਾਹਰ ਕਿੱਥੇ ਜਾਈਏ।
ਚੱਕਰ ਹੀਣੀ ਹੇਗਾ
ਹਾਂਜੀ
ਹੋਰ ਤੁਸੀਂ ਦੱਸੋ ਤੁਹਾਡੇ ਉੱਧਰ ਸੂਟ ਅੱਛੇ ਮਿਲਦੇ ਹੋਣਗੇ?
ਹਾਂਜੀ ਸੂਟ, ਸੂਟ ਇੱਕ ਤੋਂ ਇੱਕ ਮਿਲਦੇ ਨੇ ਵਧੀਆ ਵਧੀਆ ਇੱਕ ਦੀ ਆਈ-ਡੀ ਹੈਗੀ ਆ ਜੇ ਤੁਸੀਂ ਕਹੋਗੇ ਤੇ ਮੈਂ ਤੁਹਾਨੂੰ ਆਈ-ਡੀ ਭੇਜ ਦਾਂਗੀ ਉਹ ਘਰੇ ਵੀ ਯਾਨੀ ਕਿ ਉਹ ਕਰ ਦਿੰਦੇ ਨੇ ਕੋਈ ਫੇਕ ਨੀ ਹੈਗੀ। ਸਾਡੇ ਜਾਣ ਪਛਾਣ ਦੇ ਨੇ ਸੂਟ ਇੱਕ ਤੋਂ ਇੱਕ ਓਨਾ ਕੋਲ।
ਅੱਛਾ-ਅੱਛਾ
ਤੇ ਰੇਟ ਉਹਨਾਂ ਦੇ ਇੰਨੇ ਜੈਨਵਨ ਆ ਨਾ ਜਿਹੜੇ ਪੰਜਾਬ ਚ ਤੁਸੀਂ ਤਿੰਨ-ਤਿੰਨ ਹਜ਼ਾਰ ਦੇ ਲਓਗੇ ਨਾ
ਹਾਂਜੀ
ਘੱਟ ਯਾਨੀ ਬਾਰਾਂ-ਸੌ ਤੁਸੀਂ ਮੰਨ ਲਓ ਪੰਜ ਛੇ-ਸੌ ਦੀ ਰੇਂਜ ਚ ਕੋਟਨ ਦੇ ਸਟਾਰਟ ਨੇ ਲ ਜਿਹੜੇ ਕੋਟੱ ਆਲੇ ਚਲੇ ਹੋਏ ਣੇ ਹਜ਼ਾਰ ਬਾਰਾਂ ਸੌ ਦੀ ਰੇਂਜ ਚ ਆ ਤੁਹਾਨੂੰ ਆਰਾਮ ਨਾਲ ਮਿਲ ਜਾਣੇ ਆ। ਉਹੀ ਹੈ ਜਿੰਨਾ ਗੁਡ ਜਿੰਨਾ ਗੁੜ ਜਿਆਦਾ ਪਾਵਾਂਗੇ ਉਨਾ ਮਿੱਠਾ ਹੋਊਗਾ ਜਿੱਦਾਂ ਆਪਾਂ ਰੇਟ ਵ ਜਿੱਦਾਂ ਦਾ ਰੇਟ ਯਾਨੀ ਕੇ ਦੇਖ ਕੇ ਲਵਾਂਗੇ ਹੈਵੀ ਤੋਂ ਹੈਵੀ ਇੱਕ ਤੋਂ ਇੱਕ ਸੂਟ ਹੈ ਓਨਾ ਕੋਲ ਇੱਕ ਤੋਂ ਇੱਕ ਪਹਿਲਾਂ ਮੈਂ ਫੇਕ ਸੋਚਦੀ ਸੀ ਉਹਨਾਂ ਨੂੰ ਮੈਂ ਖੁਦ ਗਈ ਸੀ ਉਹਨਾਂ ਦੀ ਦੁਕਾਨ ਤੇ।
ਅੱਛਾ
ਸੂਟ ਇੰਨੇ ਵਧੀਆ ਮੈਂ ਮੇਰੀ ਭੈਣ ਨੇ ਤੁਸੀਂ ਮੰਨੋਗੇ ਨਹੀਂ ਮੇਰੀ ਭੈਣ ਨੇ ਵੀਹ ਸੂਟ ਲਿੱਤੇ ਉਹਨਾਂ ਤੋ। ਅਸੀਂ ਚਾਰ ਭੈਣਾਂ ਨੇ ਚਾਰਾਂ ਭੈਣਾਂ ਨੂੰ ਚਾਰ-ਚਾਰ ਸੂਟ ਦਿੱਤੇ ਨੇ। ਬਾਕੀ ਵੋਟੀ ਲਈ ਲਿਖਤੇ ਸੀ ਉਹਨੇ।
ਅੱਛਾ।
ਸੂਟ ਬੜੇ ਵਧੀਆ ਸੀ ਇਹਨਾਂ ਦੇ। ਮੇਰਾ ਜਦੋਂ ਵੀ ਮੈਨੂੰ ਮਨ ਕਰਦਾ। ਦਾਂ ਮੈਂ ਉਹ ਉੱਥ ਹੀ ਮੰਗਵਾ ਲੈਂਦੀ ਆਾਂ ਆਰਡਰ ਕਰਕੇ। ਤੁਹਾਨੂੰ ਇੱਕ ਪਸੰਦ ਆ ਦੋ ਪਸੰਦ ਆ ਜਿੰਨੇ ਪਸੰਦ ਆ।
ਅੱਛ ਅੱਛਾ ਉਹੀ ਹੈ ਮੈਂ ਤੇ ਜ਼ਿਆਦਾਤਰ ਜੇ ਕੁੜੀਆਂ ਆਉਂਦੀਆਂ ਨੇ। ਫੇਰੀ ਪਰਚੇਸ ਕਰਨੀ ਆ। ਫੇਰ ਲੈ ਲਦੇ ਆ ਇਕੱਠੇ। ਉਹਨਾਂ ਨੂੰ ਦੇ ਦੇਈ ਆਪ ਨੇ ਵੀ ਦੋ ਤਿੰਨ।
ਦੇਖੋ ਮਾਂ ਤਾਂ ਹੁੰਦੀ ਆ ਕੁੜੀਆਂ ਲਈ। ਕੇ ਰੱਖਦੀ ਆ ਮੇਰੀ ਮੰਮੀ ਵੀ ਏਦਾਂ ਹੀ ਕਰਦੀ ਹੁੰਦੀ ਸੀ। ਜਦੋਂ ਮੇਰੇ ਆਉਣ ਤੋਂ ਪਹਿਲਾਂ ਵਿਚਾਰੀ ਸੂਟ ਲੈ ਲੈ ਕੇ ਰੱਖਦੇ ਸੀ ਪੰਜ ਛੇ ਸੂਟ ਇਕੱਠੇ ਕਰਕੇ ਰੱਖਦੇ ਹੁੰਦੇ ਸੀ। ਲੈਲਾਾ ਜਿੜੇ ਲੈਣਾ ਲੈਲਾਾ ਜਿੜਾ ਲੈਣਾ।
ਜ਼ਿਆਦਾ ਲੈ ਜਾਂਦੀ ਹੈ ਲੋਕਲ ਛੋਟੀ ਵਾਲੀ ਨਾ ਛੋਟੀ ਵਾਲੀ ਵਿਚਾਰੀ ਘੱਟ ਲੈ ਪਾਉਂਦੀ ਹੈ ਬਟ।
ਮੈਂ ਦੂਰ ਮੈਂ ਦੂਰ ਸੀਗੀ ਨਾ ਤੇ ਮੈਨੂੰ ਜ਼ਿਆਦਾ ਮਿਲਦੇ ਸੀ ਉਹ ਜਿਹੜੀ ਕੋਲ ਹੈਗੀ ਆ ਨਾ ਉਹਨਾਂ ਨੂੰ ਮੰਮੀ ਉਹਨਾਂ ਨੂੰ ਪਤਾ ਲੱਗ ਜਾਣਾ ਨਾ। ਮੰਮੀ ਨੇ ਇਹਨੂੰ ਚਾਰ ਪੰਜ ਸੂਟ ਦਿੱਤੇ ਬਸ ਮੰਮੀ ਅਸੀਂ ਤੇਰੇ ਕੁੱਝ ਨੀ ਲੱਗਦੇ ਮੈਂ ਕਿੱਥੇ ਜਾਵਾਂਗੀ ਮੈਨੂੰ ਵੀ ਦੇ ਫਿਰ ਮੰਮੀ ਕਹਿੰਦੇ ਅਂ ਰਹਿ ਕੇ ਤਾਂ ਜਾਂਦੇ। ਲੋਕਲ ਰਹਿੰਦੀ ਨਾ ਤੁਸੀਂ ਆਉਂਦੇ ਤੇ ਜਾਂਦੇ ਨੇ ਉਹ ਇੰਨੀ ਦੂਰੋਂ ਆਉਂਦੀ ਹੈ ਦਸ ਦਸ ਦਿਨ ਰਹਿ ਕੇ ਜਾਂਦੀ ਹੈ ਮੇਰੇ ਕੋਲ। ਵੀ ਇਨਾ ਕਰਦੀ ਆ ਮੈਂ ਕਿਹਾ ਕਰਦੀ। ਦੇਖੋ ਸਾਰੀ ਕੁੜੀਆਂ ਨੇੇ ਮੈਂ ਕਿਹਾ ਮੰਮੀ ਕੋਈ ਗੱਲ ਨੀ ਤੁਸੀਂ ਉਹਨਾਂ ਨੂੰ ਵੀ ਦੇ ਦਿਆ ਕਰੌ। ਕਹਿੰਦੀ ਮੈਂ ਇਹਨਾਂ ਨੂੰ ਬੁਲਾਉਂਦੀ ਰਹਿੰਦੀ ਹਾਂ ਆਪਣੀ ਪਸੰ ਤੇ ਲੈ ਜਾਓ।
ਮੇਰਾ ਤੇ ਇਹੀ ਅਸੂਲ ਹੈਗਾ ਵੱਡੀ ਵਾਲੀ ਚਾਰ ਪੰਜ ਲੈ ਕੇ ਛੋਟ। ਟੀ ਨੂੰ ਇੱਕੋ ਦਿੱਤਾ। ਪਿੱਟਦੀ ਵ ਸੀ ਕਹਿੰਦੀ ਮੈਨੂੰ ਵੀ ਤੇ ਮੈਨੂੰ ਵੀ। ਤੇ ਮੈਂ ਕਿਹਾ ਤੂੰ ਆਈ ਰਹਿਣ।
ਹਾਂ ਆਹੋ ਸਾਰੇ ਦੀ ਮੰਮੀ ਇਹੋ ਕਹਿੰਦੀ ਹੈ ਕਿ।
ਹਾਂ ਰਨਦੀਨੀ ਆਏਗੀ ਇੱਕ ਘੰਟਾ ਰੁਕੇਗੀ ਚੱਲ ਇੱਕ। ਆਏਗੀ ਇੱਕ ਘੰਟਾ ਰੁਕੇਗੀ ਚਾਲ।
ਅੱਛਾ ਅੱਛਾ।
ਹੁਣ ਹਜ਼ਾਰ ਹਜ਼ਾਰ ਡੇਢ ਡੇਢ ਹਜ਼ਾਰ ਰਹੇ ਸੂਟ। ਲੈ ਤੇ ਸੀ ਇਹਨਾਂ ਨੂੰ ਚਲੋ ਡੈਡੀ ਕਹਿੰਦੇ ਸਾਲ ਬਾਅਦ ਆਈਆਂ ਨੇ ਚੱਲ ਕੋਈ ਨਾ। ਤੇ ਉਹ ਵੱਡੀ ਨੂੰ ਇੱਕ। ਮੈਂ ਆਪਣੇ ਕੋਲੋਂ ਕਰਦਾ ਸੀ ਮੈਂ ਕਿਹਾ ਚੱਲ ਕੋਈ ਨੀ ਬਾਰੀ ਡੀੇ ਦੂਰੋਂ ਆਉਂਦੀ ਏ ਸਾਲ ਬਾਅਦ ਆਉਂਦੀ ਵਿਚਾਰੀ ਰੱਖੜੀ ਟਿੱਕੇ ਤਾਂ ਵੀ ਨੀ ਆ ਪਾਉਂਦੀ।
ਹਾਂ ਮੈਂ ਵੀ ਨਹੀਂ ਜਾ ਪਾਉਂਦੀ।
ਤੇ ਫੇਰ ਅਸੀਂ ਉਹਨੂੰ ਦੇ ਦਿੰਦੇ ਆਂ। ਅਸੀਂ ਕੇਣ ਹਾਂ- ਬ ਏਈਓ ਹੁੰਦਾ ਤੀਆਂ ਦੇ ਇਹਦੇ ਵਿੱਚ ਵੱਡੀ ਵਾਲੀ ਆਣ ਤੋਂ ਪਹਿਲਾਂ ਮੈਨੂੰ ਸਮਾਨ ਜੋੜਨਾ ਚਾਲੂ ਕਰ ਦਿੰਦੀ ਆਂ। ਇਹ ਏਦਾ ਕਦੀ ਸਾਡੀ ਮੰਮੀ ਜੋੜਦੀ ਸੀ। ਐ ਛੋਲੇ -ਐ ਰਾ- ਜਮਾ ਕੁੜੀਆਂ ਆਣਗੀਆਂ। ਕੋਲੇ ਦਾ ਤੇਲ, ਸ਼ੈਮ
ਮੇਰੀ ਮੰਮੀ ਮੈਨੂੰ ਕੇਂਦੀ ਹੁੰਦੀ ਸੀ, ਤੇਰੇ ਬਾਲ ਖਰਾਬ ਹੋ ਗਏ। ਪ ਸ਼ੈਂਪੂ ਉਹੀ ਹੁੰਦਾ ਸੀ ਨਹੀਂ ਤੇ ਇੱਥੋ ਲੈ ਕੇ ਜਾ ਤੇਰੇ ਬਾਲ ਖ਼ਰਾਬ ਹੋ ਗਏ। ਉਨੇ ਉਹੀ ਸੈਂਪੂ ਲੈ ਕੇ ਦੇਣੇ ਮੈਨੇ। ਜਿਹੜੇ ਮੇਰੇ ਲਾਂਦੇ ਸੀ।
ਕਹਿੰਦੇ ਨੇ ਨਾ ਉਹ ਜੋ ਵਿੱਚ ਪਿਆਰ ਹੁੰਦਾ ਨਾ। ਉਹ ਬਜਾਰੋਂ ਨੀ ਮਿਲਦਾ।
ਨਹੀਂ ਮਿਲਦਾ ਕਦੇ ਵੀ ਨੀ ਮਿਲਦਾ।
ਉਹੀ ਦੋ ਦਾ ਪਾਰਲੇ ਤਾਨੂੰ ਦੁਕਾਨ ਤੋਂ ਵੀ ਮਿਲ ਜਾਏਗਾ।
ਹਾਂਜੀ ਖੁਦ ਵੀ ਖ਼ਰੀਦ ਲਾਂਗੇ। ਉਹਦਾ ਮੋਹ ਹੀ ਅਲੱਗ ਹੁੰਦਾ। ਉਹਦਾ ਮੋਹ ਆਪਾਂ ਦੇਖੋ ਸਸੁਰਾਲ- ਲ ਹੁਣੇ ਆਂ ਅਸੀਂ ਕੁੜੀਆਂ। ਅਸੀਂ ਚਾਹੇ ਲੱਖ ਰੁਪਏ ਦੀ ਚੀਜ਼ ਲੈ ਲਈਏ, ਸਾਨੂੰ ਆਪਣੇ ਘਰੋਂ ਦਸ ਰੁਪਏ ਦੀ ਵੀ ਮਿਲੂਗੀ ਨਾ ਉਹ ਵੀ ਸਾਨੂੰ ਲੱਖਾਂ ਦੀ ਲੱਗਦੀ ਆ। ਕਿਉਂਕਿ ਉਦੇ 'ਚ- ਪਿਆਰ ਹੁੰਦਾ ਮਾਂ ਦਾ। ਤਾਂ ਕਰਕੇ ਮੇਰੀ ਮੰਮੀ ਵੀ ਬੜਾ ਏਦਾਂ ਕਰਦੇ ਹੁੰਦੇ ਸੀ। ਤਾਡੇ ਨਾਲ ਗੱਲ ਕਰਕੇ ਮੈਨੂੰ ਮੇਰੀ ਮੰਮੀ ਦੀ ਯਾਦ ਆ ਗਈ। ਉਹ ਵੀ ਏਦਾਂ ਈ ਕਰਦੇ ਹੁੰਦੇ ਸੀ
ਕੋਈ ਗੱਲ ਨੀ।
ਹਾਂਜੀ
ਅਰੇ ਮਾਵਾਂ ਕਿਧਰੇ ਨੀ ਲੱਭਦੀਆਂ। ਆ ਪਤਾ ਮੇਰੀ ਮੰਮੀ ਗੁਜਰੇ- ਸਤਰਾਂ ਦੋ ਹਜ਼ਾਰ ਸਤਰਾਂ ਚ ਗੁਜਰੇ ਸੀ। ਕਈ ਵਾਰੀ ਮਾਂ ਨੂੰ ਯਾਦ- ਕਰਕੇ ਰੋ ਲੈਂਦੇ ਆ। ਹੁਣ ਤੇ ਅਸੀਂ ਖੁਦ ਈ ਨੀ ਜਾਂਦੇ ਪੇਕੇ ਮਨ ਮਾਂਰੀਆ ਗਿਆ ਹੋਣ ਜਾਣ ਤੋਂ। ਭਾਵੇਂ ਭਰਾ ਭਰਜਾਈਆਂ ਕਰਦੇ ਨੇ ਨਾ ਲੇਕਿਨ ਉਹ- ਖਾਲੀ ਪਨ ਨਾ- ਬਸ ਮੈਂ ਜਾਣੀ ਆ ਨਾ- ਸਵੇਰੇ ਜਾ ਕੇ ਸ਼ਾਮੀ ਵਾਪਸ ਆ ਜਾਂਦੀ ਆ। ਮੇਰੀ ਵੱਡੀ ਭਰਜਾਈ ਕੇਂਦੀ ਕਿਉਂ ਕੀ ਹੋਇਆ ਕਾਹਲੀ ਪੈਣ ਲੱਗਈ ਹੋਏਗੀ ਤੈਨੂੰ। ਮੈਂ ਕਿਹਾ ਹਾਂ ਭਰਜਾਈ ਮੈਂ- ਘਰ ਚੱਲੀ ਆ ਮੈਨੂੰ ਕਾਲੀ ਪੈਣ ਲੱਗ ਗਈ ਅੱਖਾਂ ਮਾਂ ਨੂੰ ਲੱਭਦੀਆਂ ਨੇ, ਲੇਕਿਨ ਮਾਂ ਕਿੱਥੋ ਲੱਭੇਗੀ?
ਇੱਕ ਤਾਂ ਉਨਾਂ ਨੇ ਫੋਟੋ ਲਾਈ ਹੁੰਦੀ ਆ। ਕਿੱਥੇ ਉਹ ਸਾਨੂੰ ਦਰਵਾਜ਼ੇ' ਚ। ਹਾਂਜੀ -ਨਹੀਂ ਸਾਡੇ ਨੇ ਤਾਂ ਪਿਓ ਦੀ ਵੀ ਲਾਈ ਹੋਈ ਆ ਮਾਂ ਦੀ ਵੀ ਲਾਈ ਹੋਈ ਆ। ਤੇ ਅੰਦਰ ਵੜਦੇ -ਕਿੱਥੇ। ਜੇ ਵਿੱਚ ਬਹਿ ਕੇ ਉਡੀਕਦੀ ਹੁੰਦੀ ਸੀ ਹੁਣ ਉਹ ਬਚਾਰੀ ਦੀਵਾਰ ਚ ਟੰਗੀ ਹੋਈ ਆ ਕਮਰੇ ਚ ਤਾਂ ਬੈਠੇ ਨੀ ਜਾਂਦਾ ਮੰਮੀ ਦੇ ਨਾਲ ਹੀ ਨਿਕਲ ਜਾਂਦੀ ਮੈਂ ਤਾਂ ਬਾਹਰ
ਮ ਹੁਣ ਤੇ ਐਵੇ ਜੀ ਜਾਓ ਵਿਹੜੇ ਚ ਅਗਰ ਭਰਜਾਈਆਂ ਨੇ ਬਿਠਾਤਾ ਵਿਹੜੇ ਚ ਬਹਿ ਜਾਓ ਅਗਰ ਉਹਨਾਂ ਨੇ ਕਹਿਤਾ ਆ ਜੋ ਅੰਦਰ ਤੇ ਅੰਦਰ ਚਲੇ ਜਾਓ ਤੁਹਾਡਾ ਇੰਜ ਰਹੋਗੇ ਉਹ ਕੱਪੜੇ ਵਾਕਣ ਤੁਹਾਡੀ ਹਿੰਮਤ ਨੀ ਪਏਗੀ ਕਿ ਮੈਂ ਆਪਣੇ ਬੈਗ ਤੋਂ ਇਲਾਵਾ ਕਿਸੇ ਹੋਰ ਚੀਜ਼ ਨੂੰ ਛੂਹ ਵੀ ਲਾ
ਹਾਂਜੀ ਇਹ ਤਾਂ ਹੈ ਪਰ ਜਿਹੜਾ ਮੰਮੀ ਦਾ ਕਮਰਾ ਨਾ ਅਸੀਂ ਤਾਂ ਤਾਲਾ ਲਾਇਆ ਹੋਇਆ ਮੰਮੀ ਦੇ ਕਮਰੇ ਨੂੰ ਅਸੀਂ ਚਾਰ ਭੈਣਾਂ ਨੇ ਚਾਰਾਂ ਕੋਲ ਇੱਕ ਇੱਕ ਚਾਬੀ ਹੈਗੀ ਆ ਜਿਹਦਾ ਮਨ ਕਰਦਾ ਦਰਵਾਜਾ ਖੋਲ ਕੇ ਆਪਣਾ ਆਰਾਮ ਨਾਲ ਪੈ ਜਾਂਦੇ ਉਥੇ ਉਹ ਵੀ ਰੱਖਿਆ ਅਸੀ ਛੋਟਾ ਗੈਸ ਚੁਲਾ ਕਿਸੇ ਅੱਤ ਵੱਲ ਦੇਖਦੇ ਨਾ ਇਕੱਠੇ ਨੇ ਚਾਰੋਂ ਹੋ ਜਾਂਦੀਆਂ ਨੇ ਕਈ ਵਾਰ ਅਸੀਂ ਆਪਣਾ ਖਾ ਪੀ ਕੇ ਆਰਾਮ ਨਾਲ ਨਿਕਲ ਜਾਂਦੇ ਹਾਂ ਕਿਉਂਕਿ ਦੇਖੋ ਮੈਂ ਝੂਠ ਨੀ ਕਵਾਗੀ ਸਾਡੀ ਤਾਂ ਇੱਦਾਂ ਦੀਆਂ ਨੇ ਉਹ ਨੀ ਪੁੱਛਦੀਆਂ ਅਸੇ ਤਾਂ ਮੰਮੀ ਦੇ ਕਮਰੇ ਨੂੰ ਤਾਲਾ ਲਾਇਆ ਬੈਡ ਪਿਆ ਮੰਮੀ ਦਾ ਸਾਰਾ ਸਮਾਨ ਪਿਆ ਐਵੇਂ
ਨਹੀਂ ਸਾਡੀ ਪਹਿਲੇ ਬੜਾ ਪੁੱਛਦੀ ਸੀ ਵੱਡੀ ਭਰਜਾਈ ਸਾਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਸਾਡੀਆਂ ਭਰਜਾਈਆਂ ਨੇ ਲੇਕਿਨ, ਹੁਣ ਆ ਕੇ ਪਤਾ ਨੀ, ਸਾਡੀ ਬੱਚ ਭਰਜਾਈ ਨੇ ਦੂਸਰਾ ਵਿਆਹ ਕੀਤਾ ਨਾ ਮੁੰਡੇ ਦਾ, ਪਤਾ ਨੀ ਆਪਣੇ ਆਪਨੇ ਆਪ ਈ, ਐਨੀ ਦੂਰ ਓ ਗਈਏ। ਕਿ ਮਤਲਬ, ਹੁਣ ਕੋਈ ਜਿਵੇਂ, ਜਿਵੇਂ ਉਹ ਮੈਨੂੰ ਜਾਨਦੀ ਹੀ ਨਹੀਂ।
ਹਾਂਜੀ ਫ਼ਰਕ ਪੈ ਜਾਂਦਾ ਐ, ਜਦੋਂ ਦੇਖੋ ਉਹਨਾਂ ਦੇ ਘਰ ਚ ਹੁਣ ਜੀਅ ਵੱਧ ਗਏ।
ਹਾਂ, ਨਹੀਂ ਤੇ ਪੱਚੀ ਸਾਲ ਮੈਂ ਕਹਿੰਨੀ ਆਂ, ਮੇਰੇ ਨਾਲ ਐਡੀ ਵਧੀਆ ਨਿਭਾਈ ਹੈ ਨਾ ਉਹਨੇ।
ਹਾਂਜੀ, ਮਨ ਥੋੜਾ ਜਿਹਾ ਹੋ ਜਾਂਦਾ ਵ, ਬਾਕੀ ਮਨ ਚ ਕੋਈ ਫ ਕ ਪਾਉਣ ਵਾਲਾ ਵੀ ਹੋ ਜਾਂਦਾ, ਇੱਕ ਅੱਧਾ।
ਹਾਂ ਹੁਣ ਮੇਰੇ ਜਾਣ ਤੇ ਮਨ ਨਹੀਂ ਕਰਦਾ, ਰਖੜਕੇ ਤੇ ਮੇਰੇ ਜਾਣ ਤੇ ਮਨ ਨਹੀਂ ਕਰਦਾ ਲੇਕਿਨ, ਬਸ ਇੱਕ ਹੈ ਦੁਨੀਆਂਦਾਰੀ ਨਿਭਾਉਣ ਨੂੰ ਸਾਲ ਬਾਅਦ ਚਲੀ ਜਾਂਦੀ ਹਾਂ।
ਦੇਖੋ ਤਾਂ ਕਰਨਾ ਈ ਪੈਂਦਾ, ਪਰ ਮੈਂ, ਮੈਂ, ਮੈਂ ਨਹੀਂ ਜਾਂਦੀ ਆਪਣੇ ਘਰੇ ਬਿਲਕੁਲ ਵੀ, ਜਦੋਂ ਦੀ ਮੰਮੀ ਗੁਜਰੀ ਆ, ਮੈਂ ਦੇਖੋ ਨਾ ਤਾਂ ਰੱਖੜੀ ਬਣਾਈ ਆ। ਮੰਮੀ ਮੇਰੀ ਜਦੋਂ ਮੇਰਾ ਮੁੰਡਾ ਦਸ ਸਾਲ ਦਾ ਸੀਗਾ। ਨਹੀਂ ਦੱਸ ਸਾਲ ਦਾ ਕਿਥੇ ਸੀਗਾ? ਮੁੰਡਾ ਮੇਰਾ, ਮੇਰਾ ਢਿੱਡ ਚ ਸੀਗਾ ਅੱਠ ਮਹੀਨੇ ਦਾ, ਜਦੋਂ ਗੁਜਰੀ ਸੀ ਅੱਜ ਮੇਰਾ ਮੁੰਡਾ ਦਸ ਸਾਲ ਦਾ ਹੋ ਗਿਆ। ਦਸ ਸਾਲ ਹੋ ਗਏ ਮੈਂ ਰੱਖੜੀ, ਤੇ ਭਰਾ ਭਾਈ ਦੂਜ ਤਾਂ ਮੈਂ ਮਨਾਈ ਨੀ, ਬਿਲਕੁਲ। ਬਿਲਕੁਲ ਵੀ ਨਹੀਂ ਮਨਾਈ? ਮੈਂ ਖਰੀਦ ਲੈਨੀ ਆਂ, ਮੈਂ ਰੱਖ ਲੈਨੀ ਆਂ, ਮੈਂ ਜਾਂਦੀ ਨੀ।
ਤੇ ਭਰਾ ਵੀ ਨੀ ਕਹਿੰਦੇ, ਤੁਸੀਂ ਆਉਂਦੀਆਂ ਨੀ।
ਵਡੀ ਭੈਣ ਗਈ ਸੀ, ਮੈਂ ਦੱਸਦੀ ਤੁਹਾਨੂੰ, ਜਦੋਂ ਤੁਹਾਨੂੰ ਪਤਾ ਤੁਹਾਡੀ ਨਨਾਨ ਆ ਰਹੀ ਹੈ, ਰੱਖੜੀ ਬੰਨਣ ਦਾ ਨੇ ਪੁਰਾ ਨੂੰ ਪਤਾ ਰਖੜੀ ਬੰਨਣ ਆ ਰਹੀ ਏ, ਤੁਸੀਂ ਤਾਲਾ ਲਾ ਕੇ ਨਿਕਲ ਰਹੇ ਓੰ। ਜਦੋਂ ਮੇਰੀ ਮੰਮੀ ਜਿੰਦਾ ਸੀ ਗੀ। ਉਹ ਤਾਲਾ ਲਾ ਕੇ ਆਪਣੇ ਘਰੇ ਚਲੇ ਗਈ, ਜਦੋਂ ਤੁਹਾਨੂੰ ਪਤਾ ਤੁਸੀਂ ਆਪਣੇ ਘਰੇ ਪਹਿਲਾਂ ਤਿਉਹਾਰ ਮਨਾਉਂਦੇ, ਦੁਨੀਆਂ ਫੇਰੀ ਤੇ ਅੱਗੇ ਜਾਂਦੇ ਆਪਣੇ ਪੈਕੇ। ਹਨਾ, ਤੇ ਦੀਦੀ ਮੇਰੀ ਵੱਡੀ ਮੈਂ ਦੀਦੀ ਨੂੰ ਮਨਾ ਈ ਕਰ ਰਈ ਸੀ ਮੈਂ, ਰਹਿਣ ਤੋਂ ਦੀਦੀ ਚਲੇ ਗਏ ਰੱਖੜੀ ਲੈ ਕੇ, ਦੇਖਿਆ ਦਾ ਤਾਲਾ ਲੱਗਿਆ ਮੰਮੀ ਬੈਠੇ ਦਰਵਾਜ਼ੇ ਚ, ਤੇ ਦੀਦੀ ਰੋਣ ਲੱਗ ਗਏ, ਤੇ ਸਾਹਮਣੇ ਇੱਕ ਡਰਾਈਵਰ ਮੁੰਡਾ ਸੀਗਾ ਪੰਜਾਬੀ, ਵਿਚਾਰੇ ਨੇੇ ਉਹਨੇ ਆਪਣੇ ਘਰੇ ਬੁਲਾਇਆ, ਦੀਦੀ ਨੂ, ਬ ਹਾਂ ਚਾਹ ਪਾਣੀ ਪਿਲਾਈ, ਆਪਣੇ ਫਿਰ ਉਹਨੇ ਰਖੜੀ ਬਨਵਾਈ ਦੀਦੀ ਤੋੰ। ਕਹਿੰਦਾ ਭੈਣ ਤ ਮਂ ਹਾਂਜੀ ਕਹਿੰਦਾ ਭੈਣ ਤੂੰ, ਯਾਨੀ ਕਿ ਜਾਣਦੇ ਸੀਗੇ ਮੁੰਡੇ, ਉਹ ਵੀ ਕਹਿੰਦਾ ਭੈਣ ਤੂੰ ਦਿਲ ਕਿਓ ਹੋਲਾ ਕਰਦੀਆਂ, ਕਹਿੰਦੇ ਅਸੀਂ ਤੇਰੇ ਭਰਾ ਨੀ ਆ? ਹੈਂ, ਤੂੰ ਸਾਡੇ ਰੱਖੜੀ ਬੰਨਿਆ ਕਰ ਆਕੇ। ਫੇਰ ਉਹ ਦੀਦੀਨੇ ਉਹਦੇ ਰੱਖੜੀ ਬੰਨੀ, ਜਿਨਾ ਦਿਨ ਆ ਜਦਾ ਦਿਨ ਮੈਂ ਤਾਂ ਜਾਂਦੀ ਨੀ, ਮੈਂ ਤਾਂ ਰੱਖੜੀਆਂ ਬਿਲਕੁਲ ਹੀ ਤਿਆਗਤੀਆਂ ਨੇ, ਮੈਂ ਨਹੀਂ ਜਾਂਦੀ।
ਤੁਸੀਂ ਇੱਧਰ ਆ ਜਾਇ ਕਰੋ ਸਾਡੇ ਵੱਲ ਆ ਜਾਇ ਕਰੋ
ਨਹਾ ਦਿਆ ਕਾਰਗੇ
ਹੋਰ ਕੋਈ ਨੀ ਤੁਹਾਨੂੰ ਮੰਮੀ ਦੀ ਯਾਦ ਵੀ ਨੀ ਆਏਗੀ
ਹਾਂਜੀ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਲੱਗਈ ਨ ਕਿਸੇ ਨੂੰ ਕ ਕ ਮੰਮੀ ਨਾਲ ਗੱਲ ਕਰਦੇ ਮੰਮੀ ਵੀ ਇੱਦਾਂ ਬੋਲਦੇ ਹੁੰਦੇ ਸੀ
ਹਾਂ ਕੋਈ ਗੱਲ ਨਹੀਂੀ ਦੇਖੋ ਜੀ ਅਗਰ ਮੈਂ ਕਹਿੰਦੀ ਹਾਂ ਸਾਡੇ ਨਾਲ ਕਿਸੇ ਨੂੰ ਸਕੂਨ ਮਿਲਦਾ ਨਾ ਤੇ ਮੈਂ ਕਹਿੰਦੀ ਅਦਾ ਆਪ ਨੇ ਸਾਨੂੰ ਅੱਛਾ ਬਣਾਇਆ ਕਿ ਅਸੀਂ ਕਿਸੇ ਦੇ ਕਿਸੇ ਦੇ ਦਿਲ ਨੂੰ ਹੋਲਾ ਤੇ ਕਰ ਸਕਦੇ ਹਾਂ
ਹਾਂਜੀ ਹਾਂਜੀ ਇਹ ਤਾਂ ਹੈ
ਕੋਈ ਨੀ ਜਿੱਥੇ ਦੋ ਲੈ ਕੇ ਜਾਣਗ ਉੱਥੇ ਤੀਸਰੀ ਵੀ ਸਹੀ ਹਾਂ ਕੋਈ ਨੀ ਧੀਆਂ ਕਿ ਜੜੇ ਸੜਕਾਂ ਤੇ ਥੋੜੀ ਪਈਆਂ ਨੇ
ਹਾਂਜੀ ਹਾਂਜੀ ਕਿਸਮਤ ਵਾਲੇ ਨੂੰ ਮਿਲਦੇ ਇਏਦਾਂ ਦੇ ਜਿ ਤੁਸੀਂ ਬੋਲ ਰਹੇ ਹੋ ਮੈਨੂੰ ਹਾਂਜੀ
ਨਹੀਂ ਨਹੀਂ ਮੈਂ ਤੇ ਪਰਸਨਲੀ ਵੀ ਤੁਹਾਨੂੰ ਫੋਨ ਕਰਾਂਗੀ ਕੋਈ ਨਾ ਆਓ ਰ ਟੇਕੇ ਤੇ ਜੀ ਸਦ ਕੇ ਆਓ
ਹਾਂਜੀ ਹਾਂਜੀ ਕੋਈ ਨਾ ਆਵਾਂਗੀ
ਤੀਆਂ ਨੇ ਇੱਕ ਮੇਰੀ ਨਨਾ ਮੈਂ ਨਨਾਾਨ ਨਾਲ ਇਤਨਾ ਕਰਨੀ ਆ ਕਿ ਮੈਂ ਤੀਆਂ ਨਾਲ ਜਿਵੇਂ ਕਰਨੀ ਆ ਇਥੇ ਮੇਰੀ
ਤਾਂ ਹੀ, ਤਾਂ ਹੀ ਤਾਂ ਰੱਬ ਤਰੱਕੀ ਦਿੰਦਾ ਜਿਹੜਾ ਧੀਆਂ ਨੂੰ ਦੇਖ ਕੇ ਮੁਨੀ ਬਣ ਅੰਦਰ ਰੱਬੂ ਨਾਲ ਤਰੱਕੀ ਬੋ ਦਿੰਦਾ।
ਨਹੀਂ। ਮੈਂ ਹੁਣ ਵੀ ਮਕਾਨ ਲਿਆ। ਪਹਿਲੇ ਨਨਾਨ ਨੂੰ ਸੂਟ ਦਿੱਤਾ ਕੁੜੀਆਂ ਨੂੰ ਮਗਰੋਂ ਦਿੱਤਾ
ਨਹੀਂ ਉਹੀ ਤਾਂ ਕਹਿ ਰਹੀਆਂ ਨਾ। ਰੱਬ ਉਹਨਾਂ ਨੂੰ ਤਰੱਕੀਆ ਦਿੰਦਾ ਵਾ। ਉਹਨਾਂ ਨੂੰ ਪਾਗਲਾਂ ਨੂੰ ਇਹ ਨੀ ਪਤਾ ਕਿ ਧੀਆਂ ਨੂੰ ਤੁਸੀਂ ਐਂ ਕਰਦੇ ਹੋ ਤੁਹਾਨੂੰ ਰੱਬ। ਕਿਵੇਂ ਖੁਸ਼ ਰੱਖ।
ਪਤਾ ਧਿਆਂ ਅਗਰ ਘਰੋਂ ਹਾਂ। ਧਿਆਂ ਅਗਰ ਘਰੋਂ ਰੋਂਦੀਆਂ ਜਾਣ ਨਾ। ਤੇ ਘਰ ਦੀਆਂ ਨੀਆਂ ਰੋਂਦੀਆਂ ਨੇ
ਹਾਂਜੀ-ਹਾਂਜੀ।
ਅਗਰ ਧੀਆਂ। ਜਾਣ ਤੇ ਘਰ ਦੀਆਂ ਘਰ ਚੁ ਖੁਸ਼ੀਆਂ, ਬਰਕਤਾਂ ਤੁਹਾਡੀਆਂ ਅਰਦਾਸਾਂ ਕਰਦੀਆਂ ਨੇ।
ਹਾਂਜੀ-ਹਾਂਜੀ। ਉਹਨਾਂ ਨੂੰ ਇਹ ਤਾਂ ਨੀ ਪਤਾ ਹੁੰਦਾ। ਇਹੀ ਨੀ ਪਤਾ ਹੁੰਦਾ ਉਹਨਾਂ ਨੂੰ। ਚਲੋ ਚੰਗਾ ਤੁਸੀਂ ਰ, ਰੱਖੋ ਮੈਂ ਤੁਹਾਨੂੰ ਸ਼ਾਮ ਨੂੰ ਕੋਲ ਕਰ
ਹਾਂ-ਹਾਂ ਕੋਈ ਨੀ, ਕੋਈ ਨੀ ਸਮਝਣਾ ਸਤਿ ਸ੍ਰੀ ਅਕਾਲ ਸਮਝਣਾ ਮੰਮੀ ਨੂੰ ਫੋਨ ਕੀਤਾ ਮੈਂ
ਠੀਕ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।